ਇਹ।
ਸਤਿ ਸ਼੍ਰੀ ਅਕਾਲ ਜੀ।
ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹੋਰ ਕੀ ਹਾਲ ਚਾਲ ਹੈ ਤੁਹਾਡਾ ਜੀ।
ਠੀਕ ਹੈ, ਜੀ ਤੁਸੀਂ ਦੱਸੋ ਅੱਜ ਤਾਂ ਸਾਡਾ।
ਠੀਕ ਹੈ, ਠੀਕ ਹੈ, ਠੀਕ ਹੈ ਜੀ ਠੀਕ। ਠੀਕ ਹੈ। ਹਾਂਜੀ ਤੁਸੀਂ ਕਿੱਥੇ ਕਿੱਥੇ ਯਾਤਰਾ ਕੀਤੀ ਤੁਸੀਂ।
ਅਸੀਂ ਅਸੀਂ ਹਜ਼ੂਰ ਸਾਹਿਬ ਗਏ ਸੀ।
ਅੱਛਾ ਜੀ ਹੋਰ।
ਵਧੀਆ ਰਿਹਾ ਸੀ।
ਹੋਰ ਕਿੱਥੇ ਗਏ ਸੀ। ਹਾਂਜੀ ਅਸੀਂ ਹਜ਼ੂਰ ਸਾਹਿਬ ਗਏ। ਅੜੀ ਸਾਹਿਬ ਗਏ।
ਹਾਂਜੀ।
ਹਾਂਜੀ, ਤੱਲਣ ਸਾਹਿਬ ਵੀ ਗਏ। ਤੱਲਣ ਸਾਹਿਬ ਅਸੀਂ ਗਏ ਹਾਂ ਹੂੰ ਤੁਸੀਂ ਹਜ਼ੂਰ ਸਾਹਿਬ ਕਦੋਂ ਗਏ ਸੀ।
ਮੈਂ ਪਿਛਲੇ ਸਾਲ ਗਿਆ ਸੀ।
ਅੱਛਾ ਫੇਰ ਓਥੇ ਕਿੱਥੇ ਕਿੱਥੇ ਗਏ ਸੀ ਓਥੇ ਜਾ ਕੇ?
ਓਥੇ ਮਤਲਬ ਕਿ ਪਹਿਲਾਂ ਤਾਂ ਆਪਾਂ ਇੱਥੋਂ ਬੱਸ ਤੱਕ ਜਾਂਨੇ ਆ। ਆਪਣੇ ਪਿੰਡ ਤੋਂ ਜਲੰਧਰ ਤੱਕ।
ਹਾਂਜੀ।
ਫਿਰ ਉਸ ਤੋਂ ਬਾਅਦ ਉਥੇ ਛੇ ਕੁ ਵਜੇ ਟ੍ਰੇਨ ਲੱਗ ਜਾਂਦੀ ਏ।
ਹਾਂਜੀ।
ਫ ਫਿਰ ਉੱਥੇ ਫਿਰ ਟ੍ਰਰੇਨ ਚ ਬਹਿ ਜਾਂਦੇ ਆਪਨੀ ਆਪਨੀ ਸੀਟ ਲੈ ਕੇ ਕਈਆਂ ਨੇ ਏ ਸੀ ਏਸੀ ਕਰਾਇਆ ਤੇ ਕਈਆਂ ਜਰਨਲ। ਕਈਆਂ ਨੇ ਏਸੀ ਕਰਾਈ ਹੁੰਦੀ ਕਈਆਂ ਨੇ ਜਨਰਲ।
ਹਮ।
ਠੀਕ ਹੈ ਤੇ ਫੇਰ ਓਹ ਫੇਰ ਅੱਗੇ ਜਾ ਕੇ ਦਿੱਲੀ ਜਾ ਕੇ ਫੇਰ ਪਹਿਲਾਂ ਓਥੋਂ ਲੰਗਰ ਸ਼ੁਰੂ ਹੋ ਜਾਂਦਾ। ਫਿਰ ਉਸ ਤੋਂ ਬਾਅਦ ਸਾਰੇ ਸਾਰੇ ਆੱਥੇ ਪਾਸੇ ਲੰਗਰ ਸ਼ੁਰੂ ਹੁੰਦਾ ਇ ਜਾਂਦਾ ਉਦਰ ਕੰਟੀਨ ਉਹਥੇ ਟ੍ਰਰੇਨ ਚ ਵੀ ਹੈਗਾ ਐ।
ਅੱਛਾ ਠੀਕ ਏ ਓਥੋਂ ਜਲੰਧਰ ਤੋਂ ਹੀ ਲੰਗਰ ਸ਼ੁਰੂ ਹੋ ਜਾਂਦਾ ਤੁਹਾਡਾ।
ਨਹੀਂ ਨਹੀਂ ਓਹ ਮਤਲਬ ਜਿਹੜੇ ਲੋਕੀ ਜਿਹੜੇ ਘਰੋਂ ਲੈ ਕੇ ਆਨ ਦੇ ਓਹ ਓਹ ਜਲੰਧਰ ਤੋਂ ਵੀ ਹੁੰਦਾ ਹੋਣਾ। ਆਪਾਂ ਕਦੀ ਖਾਧਾ ਜ ਅੰਦਰ ਓਹ ਦਿੱਲੀ ਤੋਂ ਦਿੱਲੀ ਤੋਂ ਖਾਧਾ ਕਿਉਂਕਿ ਜੇ ਆਪਾਂ ਪਹਿਲਾਂ ਘਰੋਂ ਲੈ ਕੇ ਜਾਈਦਾ ਓਹ ਖਾਲੀ ਦਾ ਨਾ ਫ਼ਿਰ।
ਠੀਕ ਐ ਠੀਕ ਐ ਠੀਕ ਐ।
ਹਾਂਜੀ ਫੇਰ ਦਿੱਲੀ ਫਿਰ ਦਿੱਲੀ ਖਾਈਦਾ।
ਅੱਛਾ।
ਹਾਂ ਫਿਰ ਉਸ ਤੋਂ ਬਾਅਦ ਫਿਰ ਰਾਤ ਨੂੰ ਮਨਮਾੜ ਮਿਲਦਾ ਲੰਗਰ। ਹਾਂ
ਹਾਂਜੀ ਬਸ।
ਹਾਂਜੀ ਫਿਰ ਉਸ ਤੋਂ ਬਾਅਦ ਆਪਾਂ ਅਗਲੇ ਦਿਨ ਸਵੇਰੇ ਮਿਲਦਾ। ਕੇ ਸਟੇਸ਼ਨ ਤੇ ਠੀਕ ਐ।
ਠੀਕ ਐ ਮਨਮਾੜ ਤੇ ਹਜ਼ੂਰ ਸਾਹਿਬ ਤੋਂ ਸਾਰਾ ਪੰਜ ਕਿਲੋਮੀਟਰ ਪੰਜ ਘੰਟੇ ਦਾ ਰਸਤਾ ਮੰਮਾੜ ਤੋਂ ਤੋਂ। ਦੂਸਰੇ ਦਿਨ ਮਿਲਦਾ ਹੋਏਗਾ ਮਨਮਾੜ ਦੂਸਰੇ ਦਿਨ ਲੰਗਰ ਮਿਲਦਾ ਮਨਮਾੜ। ਪਹਿਲੇ ਦਿਨ ਨਹੀਂ ਮਨਮਾੜ ਮਿਲਦਾ ਦੂਸਰੇ ਦਿਨ ਮਿਲਦਾ।
ਹਾਂਜੀ ਹਾਂਜੀ।
ਹਾਂਜੀ ਹੋਰ ਹੋਰ ਤੁਸੀਂ ਕਿੱਥੇ ਗਏ ਹੋ ਨਾਲ ਗਏ ਤਾ ਨੀ ਕਿਤੇ ਦਰਬਾਰ ਸਾਹਿਬ ਅੰਮ੍ਰਿਤਸਰ।
ਨਾਨਕਸਰ ਵੀ ਗਏ ਆਪਾਂ ਨਾਨਕਸਰ ਤੁਹਾਡੇ ਪਿੰਡੋਂ ਬੱਸਾਂ ਜਾਂਦੀਆ ਏ। ਦੋ ਨਰੇਨਗੜੋ ਨਾਲ ਦੇ ਪਿੰਡੋ ਮੈਂ ਅੰਮ੍ਰਿਤਸਰ ਤੇ ਜਾਂਦੇ ਰਹੀਦਾ।
ਠੀਕ ਐ। ਕਾਹਦੇ ਤੇ ਜਾਂਦੇ ਹੋ?
ਅੰਮ੍ਰਿਤਸਰ ਆਪਣੀ ਕਈ ਵਾਰ ਗੱਡੀ ਤੇ ਗਈ ਵਾਰ ਕਈ ਸੰਗਤ ਨਾਲ।
ਠੀਕ ਐ ਠੀਕ ਐ ਬਹੁਤ ਵਧੀਆ ਨਜ਼ਾਰਾ ਹੁੰਦਾ ਉੱਥੇ ਰਾਤ ਬਹੁਤ ਵਧੀਆ ਨਜ਼ਾਰਾ ਹੁੰਦਾ ਰਾਤ ਦਾ।
ਨਾਨਕ ਸਰ ਆਪਾਂ ਗਏ ਸੀ ਦੋ ਹਜ਼ਾਰ ਬਾਈ ਚ। ਤਦੋਂ ਬਾਬਾ ਜੀ ਦੀ ਬਰਸੀ ਹੁੰਦੀ ਐ।
ਠੀਕ ਐ।
ਤੇ ਤਦੋਂ ਅੜਨਾ ਮਤਲਬ ਕਿ ਆੜੇ ਨਾਲ ਦੇ ਗਏ ਸੀ ਤਾਈ ਜੀ ਹੁਨੀ। ਓਹ ਗਏ ਆਪਾਂ ਓਹਨਾਂ ਨਾਲ ਗਏ।
ਠੀਕ ਐ ਠੀਕ
ਛੋਟੇ ਓਦਾਂ ਨਾਲ ਕਿੰਨੇ ਜਾਣੇ ਸੀਗੇ ਮੁੰਡੇ- ਮੁੰਡੇ
ਹੂੰ
ਫਿਰ -ਫਿਰ ਉਹ ਉੱਥੇ ਜਾ ਕੇ ਮੇਰੀ ਚੱਪਲ ਚੋਰੀ ਹੋ ਗਈ ਨਾਨਕਸਰ।
ਅੱਛਾ ਜੀ
ਹਾਂ ਕਿਉਂਕਿ ਉਹਨਾਂ ਨੇ ਕਿਹਾ ਚੱਪਲ- ਚੱਪਲ ਨੀ ਅੰਦਰ ਲੈ ਕੇ ਜਾ ਸਕਦੇ। ਉਹ ਚੱਪਲ ਫੇਰ ਮੈਂ ਗੇਟ ਤੇ ਲਾ ਦਿੱਤੀ ਹੈਂ।
ਚਪਲ ਅੰਦਰ ਲੈ ਗਏ ਸੀ ਤੁਸੀਂ
ਹਾਂ ਚੱਪਲ ਉਥੇ ਜਿੱਥੇ ਗੇਟ ਨੀ ਬਣਿਆ ਉਹ ਉਹ ਉੱਥੇ ਲਾ ਦਿੱਤੀ।
ਠੀਕ ਹੈ -ਠੀਕ ਹੈ।
ਹਾਂ ਤੇ ਪਿੰਡ ਦੇ ਕਿੰਨੇ ਮੁੰਡੇ ਗਏ ਹੀ ਨਾਨਕਸਰ। ਫਿਰ ਉੱਥੇ- ਉਥੇ ਉਹ ਉੱਥੇ ਜਿਹੜੇ ਫੁੱਲਾਂ ਨ ਵੀ ਲਿਖਦੇ ਆ ਨਾ ਬਾਬਾ ਜੀ ਦਾ
ਹਾਂਜੀ
ਉੱਥੇ ਵੀ ਦੇਖਿਆ ਫੇਰ ਉੱਥੇ ਉਹ ਚਿੜੀਆ ਘਰ ਵੀ ਦੇਖੋ ਜਿੱਥ ਮੋਰ- ਮੋਰ ਹੈ ਨਾਨਕਸਰ ਉੱਪਰ
ਅੱਛਾ ਜੀ
ਹਾਂਜੀ ਫਿਰ- ਫਿਰ ਗਿਆ ਆਉਂਦੇ ਹੋਏ ਤੇ ਫੇਰ ਉਸ ਤੋਂ ਅਗਲੇ ਦਿਨ ਉਹਨਾਂ ਨੂੰ ਚਾਰ ਪੰਜ ਗੁਰ ਦੁਆਰਾ ਸਾਹਿਬ ਦਿਖਾਈ ਇੱਕ ਤੇਰਾਂ ਮੰਜਲੀ ਗੁਰਦੁਆਰਾ ਦਿਖਾਇਆ ਉਹਨਾਂ ਨੇ।
ਹਾਂਜੀ
ਅਤੇ ਇੱਕ ਜਿੱਥੇ ਸਾਰੇ ਬਾਬਾ ਜੀ ਦੇ ਦੱਸਿਆ ਹੋਇਆ ਇਤਿਹਾਸ
ਮੈਤੇਆਨਾ ਸਾਹਿਬ।
ਉਹ ਵੀ ਗੁਰਦੁਆਰਾ ਦਿਖਾਇਆ।
ਠੀਕ ਹੈ।
ਹਾਂਜੀ ਤੁਸੀ ਦੱਸੋ ਹੁਣ
ਹਾਂਜੀ ਉੱਥੇ ਮੈਂਤੇਆਨਾ ਸਾਹਿਬ ਬਹੁਤ ਹੈ ਸੋਹਣਾ ਗੁਰਦੁਆਰਾ ਬਣਿਆ। ਉਹਦੇ ਪੂਰੀ ਅਰਦਾਸ ਬਣੀ ਹੋਈ ਹੈ ਜੋ ਆਪਾਂ ਨਾਨਕਸਰ ਜਾਂਣੇ ਆਂ। ਮੈਤੇਆਨਾ ਸਾਹਿਬ ਗੁਰਦੁਆਰਾ ਹੈ ਉਹਦੇ ਵਿੱਚ ਸਾਰੀ ਅਰਦਾਸ ਬ ਬਣੀ ਏ। ਜਦੋਂ ਸ਼ੁਰੂ ਤੋਂ ਅਰਦਾਸ ਸ਼ੁਰੂ ਹੁੰਦੀ ਏ ਦਸਾਂ ਪਾਤਸ਼ੀਆਂ ਤੋਂ ਆਖੀਰ ਤੱਕ ਸਮਾਪਤੀ ਤੱਕ ਸਾਰੀ ਅਰਦਾਸ ਇੱਦਾਂ ਉੱਥੇ ਬਣੀ ਹੋਈ ਹੈ ਕਿੱਦਾਂ ਉੱਥੇ ਟੋਟੇ- ਟੋ ਟੇ ਕਰਕੇ ਬੀਬੀਆਂ ਦੇ ਗਲਾਂ 'ਚ ਬੱਚਿਆਂ ਦੇ ਹਾਰ ਪੁਏ ਜਾਂਦੇ ਆਪਣਾ ਬੰਦ -ਬੰਦ ਮਤੀ ਸਿੰਘ ਦਾ ਕਟਾਇਆ। ਸਤੀ ਸਿੰਘ ਨੂੰ ਰੂੰ 'ਚ ਵਲੇਟ ਕੇ ਭਾਈ ਦਿਆਲਾ ਜੀ ਨੂੰ ਉਬਾਲਿਆ ਦੇਗ 'ਚ ਸਾਰੇ ਉੱਥੇ ਏਦਾਂ ਅਰਦਾਸ ਬਣੀ ਹੋਈ ਦੇਖ ਕੇ ਨਾ ਮਨ ਬਹੁਤ ਭਾਵੁਕ ਹੁੰਦਾ ਰੋਣ ਆਉਂਦਾ ਦੇਖ ਕੇ ਉੱਥੇ ਬਹੁਤ ਵਧੀਆ ਢੰਗ ਨਾਲ ਉਹਨਾਂ ਨੇ ਬਹੁਤ ਇੱਦਾਂ ਲੱਗਦਾ ਜਿਵੇਂ ਅਸਲੀ ਸਭ ਕੁਛ ਬਣਿਆ ਹੋਇਆ।
ਹਾਂਜੀ
ਗੁਰਦੁਆਰਾ ਸਾਹਿਬ ਬਹੁਤ ਸੋਹਣੇ ਬਣੇ ਹੋਏ ਆ ਉਹ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ। ਹਾਂਜੀ ਹੋਰ ਅਸੀਂ ਨਾਨ ਉੱਥੇ ਹਜ਼ੂਰ ਸਾਹਿਬ ਵੀ ਅਸੀਂ ਜਾਣ ਨੇ ਆਂ ਤੇ ਬਹੁਤ ਉੱਥੇ ਆਨੰਦ ਆਂਦਾ ਅਸੀਂ ਹਜ਼ੂਰ ਸਾਹਿਬ ਚੋਦਾਂ ਪੰਦਰਾਂ ਸਾਲ ਹੋ ਗਏ ਹਰ ਸਾਲ ਅਸੀਂ ਜਾਂਦੇ ਹਾਂ ਹਰ ਸਾਲ ਅਸੀਂ ਟ੍ਰਰੇਨ 'ਚ ਸੰਗਤ ਦੇ ਨਾਲ ਜਾਂਦੇ ਹਾਂ ਬਹੁਤ ਵਧੀਆ ਆਨੰਦ ਆਉਂਦਾ ਹੈ ਹਮ ਹਾਂ ਇਹ ਫਿਰ ਉੱਥੇ ਲਾਗੇ ਗਏ ਨਾਨਕ ਝੀਰਾ ਗੁਰਦੁਆਰਾ ਇਹ ਉੱਥੇ ਨਾਨਕ ਝੀਰਾ ਜਾਈ ਦਾ। ਲੋਕਲ ਗੁਰਦੁਆਰੇ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਜਹਾਜ਼ ਵਾਲਾ ਗੁਰਦੁਆਰਾ ਉਹਨੂੰ ਕਹਿੰਦੇ ਆ। ਉੱਥੇ ਵੀ ਜਾਈਦਾ, ਅਸੀਂ ਸਾਰੇ ਇੱਕ ਦਿਨ ਹੀ ਇੱਕ ਦਿਨ ਹੀਂ ਗੋਦਾਵਰੀ ਦੇ ਲਾਗੇ ਲਾਗੇ -ਲਾਗੇ ਗੁਰਦੁਆਰੇ ਹੈ ਸਾਰੇ ਨਗੀਨਾ ਘਾਟ ਹੀਰਾ। ਘਰ ਸਾਰੇ ਉੱਥੇ ਸਾਰੇ ਦਰਸ਼ਨ ਕਰੀਦੇ ਹੈ। ਫਿਰ ਅਸੀਂ ਅਗਲੇ ਦਿਨ ਜਾਈਦਾ ਲੋਕਲ ਗੁਰਦੁਆਰੇ ਵੇਖਣ ਜਿਹੜੇ ਨੰਦੇੜ ਦੇ ਵਿੱਚ -ਵਿੱਚ ਹੀ ਨੇ। ਫਿਰ ਉਸ ਤੋਂ ਬਾਅਦ ਅਸੀ ਨਾਨਕ ਚੀਰੇ ਜਾਈਦਾ, ਫਿਰ ਅਸੀਂ ਭਗਤ ਨਾਮ ਦੇਵ ਦੇ ਗੁਰਦੁਆਰੇ ਜਾਈਦਾ, ਉੱਥੇ ਫਿਰ ਬਹੁਤ ਆਨੰਦ ਹੈ ਉੱਥੇ ਇੱਕ ਕਹਿ ਗੱਲ ਹੈਗੀ ਹੈ। ਜਿਹੜਾ ਬਾਬਾ ਨਿਧਾਨ ਸਿੰਘ ਜੀ ਦੇ ਉੱਥੇ ਲੰਗਰ ਬਣਦਾ ਸਾਰਾ ਦੇਸੀ ਘਿਓ 'ਚ ਬਣਦਾ। ਉਹ ਕੋਈ ਹੋਰ ਕੋਈ ਤੇਲ ਨਹੀਂ ਵਰਤਦੇ ਕੋਈ ਕੁਛ- ਨਹੀਂ ਉੱਥੇ ਰੋਟੀਆਂ ਪਕਾਉਣ ਵਾਲੀ ਮਸ਼ੀਨ ਲੱਗੀ ਹੈ ਅਸੀਂ ਸੇਵਾ ਕਰਨ ਜਾਈਦਾ। ਗਿਆਰਾਂ ਬਾਰਾਂ ਵਜੇ ਤੱਕ ਸਬਜ਼ੀ ਕੱਟਣ ਦੀ ਸੇਵਾ ਹੁੰਦੀ ਹੈ ਅਸੀਂ ਉਹ ਫਿਰ ਕਰੀ ਦੀ ਹੈ ਭਾਂਡੇ ਮਾਝਜੀ ਦੀ ਹੈ ਬਰਤਨਾਂ ਦੀ ਸੇਵਾ ਕਰੀ ਦੀ ਹੈ। ਬਹੁਤ ਸੇਵਾ ਬਹੁਤ ਵਧੀਆ ਟੈਮ ਪਾਸ ਕਰੀ ਦਾ।
ਜਦੋਂ ਮੈਂ ਪਿਛਲੀ ਵਾਰੀ ਗਈ ਮੈਂ ਵੀ ਸੇਵਾ ਕੀਤੀ ਹਜੂਰ ਸਾਹਿਬ ਭਾਂਡਿਆਂ ਦੀ ਆਪਾਂ। ਚਾਰ ਪੰਜ ਘੰਟੇ ਉੱਥੇ ਖੜੇ ਰਹੇ ਸੀ।
ਉੱਥੇ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਟਾਈਮ ਆਇਆ ਤੇ ਕਿੱਧਰ ਗਿਆ। ਹਾਂ, ਸਵੇਰੇ ਅੰਮ੍ਰਿਤ ਵੇਲੇ ਦੋ ਵਜੇ ਉੱਥੇ ਸਵਾ ਦੋ ਵਜੇ ਗਾਗਰ ਦੀ ਸੇਵਾ ਹੁੰਦੀ। ਮਹਾਰਾਜ ਵਾਸਤੇ ਗੋਦਾਵਰੀ ਚੋਂ ਜਲ ਲੈ ਕੇ ਜਾਈਦਾ ਸੱਚਖੰਡ ਹਜ਼ੂਰ ਸਾਹਿਬ। ਤੇ ਫਿਰ ਅਸੀਂ ਉਹ ਗੋਦਾਵਰੀ ਦੇ ਨਾਲ ਜਾਈਦਾ ਸਵੇਰੇ- ਸਵੇਰੇ ਅੰਮ੍ਰਿਤ ਵੇਲੇ ਦੋ ਵਜੇ। ਅਸੀਂ ਇੱਕ ਵਜੇ ਉੱਠੀ ਦਾ, ਫਿਰ ਇਸ਼ਨਾਨ ਪਾਣੀ ਕਰੀ ਦਾ ਆਪਣਾ ਫਰੈਸ਼ ਹੋ ਕੇ ਸੰਗਤ ਵਿੱਚ ਬੈਠੀ ਦਾ, ਫਿਰ ਉਹਨਾਂ ਦੇ ਨਾਲ ਗੋਦਾਵਰੀ ਜ ਜਲ ਭਰ ਕੇ ਫਿਰ ਸੱਚ। ਸਚਖੰਡ ਜਾਈਦਾ, ਫਿਰ ਸੱਚਖੰਡ ਜਾਈਦਾ ਹੁੰਦਾ ਕਿਤਾਬ ਵੀ ਜਲ ਲੈ ਕੇ, ਫਿਰ ਉੱਥੇ ਜੇ ਕਿਸੇ ਨੇ ਅਰਦਾਸ ਕਰਾਉਣੀ ਹੈ ਅਰਦਾਸ ਆਪਾਂ ਕਰਾਈ ਜੀ ਉੱਥੋਂ ਅਰਦਾਸ ਜਿਹਦੇ ਨਾਂ ਦੀ ਕਰਾਣੀ ਅਰਦਾਸ ਹੁੰਦੀ ਹੈ। ਫਿਰ ਉੱਥੇ ਜਾ ਕੇ ਅੰਦਰ ਜਾ ਕੇ ਜਮ੍ਹਾਂ ਕਰਾਈ ਦੇ ਸਰੋਪੇ ਵਗੈਰਾ ਉਹ ਢਾਈ ਵਜੇ ਤੱਕ ਜਮ੍ਹਾਂ ਕਰ ਲੈਂਦੇ ਆ ਸਾਰੇ। ਫਿਰ ਉਹਨਾਂ ਨੇ ਸਾਰੇ ਸਰੋਪੇ ਅਰਦਾਸਾਂ ਕਰਕੇ ਫਿਰ ਬਾਹਰ ਲੈ ਜਾਣੇ ਹੁੰਦੇ ਹੈ। ਬਾਹਰ ਲਿਜਾ ਕੇ ਉਹਨਾਂ ਨੇ ਇਕੱਲੇ- ਇਕੱਲੇ ਇਹ ਜੀ ਦਾ ਨਾਂ ਲੈ- ਲੈ ਕੇ ਅਰਦਾਸ ਬੋਲ- ਬੋਲ ਕੇ ਉਹਨਾਂ ਨੇ ਸਾਰਿਆਂ ਨੂੰ ਚੁਰੋਪਾ ਸਾਹਿਬ ਤੇ ਪ੍ਰਸ਼ਾਦ ਦੇਣਾ ਹੁੰਦਾ।
ਹਮ ਤੇ ਤੁਸੀਂ ਆਰਤੀ ਵੀ ਸੁਣੀ ਕਦੀ, ਉੱਥੇ ਜਿਹੜੀ ਹੁੰਦੀ ਰਾਤ ਨੂੰ
ਉੱਥੇ ਹੋਈਦਾ ਹੀ ਸ਼ਾਮ ਨੂੰ ਅਸੀਂ ਉੱਥੇ ਹੈ।
ਹਾਂਜੀ ਮੈਂ, ਮੈਂ ਛੇ ਦਿਨ ਪਰਾਂ ਰ ਪਛੀਆਂ ਚ ਚਾਰ ਦਿਨ ਗਏ, ਦੋ ਦਿਨ ਕਿਉਂਕਿ ਥੱਕ ਹੋ ਗਿਆ ਜਦੋਂ ਨਾਨਕ ਚਿਰੇ ਤੋਂ ਉਪਰ ਜਾ ਕੇ ਆਏ ਸੀਗੇ ਉਹ ਦੂਰ ਪੈ ਜਾਂਦਾ ਨਾ
ਹਾਂਜੀ -ਹਾਂਜੀ, ਉਹ ਤੇ ਫਿਰ ਲੱਗ ਜਾਂਦਾ ਪੂਰਾ ਦਿਨ ਲੱਗ ਜਾਂਦਾ ਉਥੇ ਨਚ ਹੂੰ,
ਤੇ ਆਪਾਂ ਜਦੋਂ ਆਪਾਂ ਉਸ ਸਾਈਡ ਗਏ ਸੀ ਇੱਕ ਪਾਸੇ ਗੁਰਦੁਆਰਾ ਸਾਹਿਬ ਹੈ। ਜਿੱਥੇ ਕਿ ਜਿੱਥੇ ਉਹਨੂੰ ਮੋਮਕੀ ਵੀ ਮਿਲੇ, ਬਾਂਦਰ ਮਿਲੇ।
ਹਮ ਸਾਹਿਬਜ਼ਾਦਿਆਂ ਦਾ ਗੁਰਦੁਆਰਾ ਹੋਏਗਾ ਸ਼ਹਿਰ।
ਹਾਂ
ਹਾਂ,
ਹਾਂ,
ਬਹੁਤ ਵਧੀਆ ਬਹੁਤ ਆਨੰਦ ਆਉਂਦਾ ਹੈ ਸੰਗਤ ਦੇ ਨਾਲ। ਸਾਰੀ ਸੰਗਤ ਕੀਰਤਨ ਕਰਦੇ ਜਾਂਦੇ ਹੈ ਸੁਖਮਨੀ ਸਾਹਿਬ ਕਰਦੇ ਜਾਂਦੇ ਹੈ ਪਾਠ ਕਰਦੇ ਜਾਂਦੇ ਹੈ। ਵਧੀਆ ਲੱਗਦਾ ਵਧੀਆ ਹੁੰਦਾ ਪਤਾ ਵੀ ਨਹੀਂ ਲੱਗਦਾ ਅੱਜ ਦੋ ਦਿਨ ਟ੍ਰਰੇਨ 'ਚ ਰਹੀਦਾ ਸਾਨੂੰ ਮਹਿਸੂਸ ਨਹੀਂ ਹੁੰਦਾ ਸੀ ਘਰ ਬੈਠੇ ਹਾਂ ਕਿ ਟ੍ਰਰੇਨ 'ਚ ਬੈਠੇ ਹਾਂ। ਪਤਾ ਹੀ ਨਹੀਂ ਲੱਗਦਾ, ਬਹੁਤ ਵਧੀਆ। ਅਸੀਂ ਕੰਟੀਨ 'ਚੋਂ ਨਹੀਂ ਕਦੀ ਵੀ ਕੁਛ ਲੈ ਕੇ ਖਾਧਾ। ਅਸੀਂ ਆਪਣਾ ਪ੍ਰਸ਼ਾਦਾ ਨਾਲ ਲੈ ਕੇ ਜਾਈਦਾ। ਪ੍ਰਸ਼ਾਦਾ ਨਾਲ ਲੈ ਕੇ ਜਾਈਦਾ ਅਤੇ ਉਥੌ ਲੰਗਰ ਆ ਜਾਂਦਾ ਹੁੰਦਾ ਏ। ਅਤੇ ਲੰਗਰ ਲੈ ਕੇ ਖਾਈਦਾ ਲੰਗਰ ਸੰਗਤ ਨੂੰ ਮਿਲ ਜਾਂਦਾ ਉਹ ਖਾਈਦਾ। ਹ ਹੋਰ, ਹੋਰ ਤੁਸੀਂ ਖਾਂਦੇ ਹੋ ਕੰਟੀਨ ਚੋਂ ਲੈ ਕੇ?
ਹਾਂਜੀ
ਤੁਸੀਂ ਕੰਟੀੇਨ ਚੋਂ ਲੈ ਕੇ ਖਾਂਦੇ ਹੋ?
ਨਹੀਂ ਨਹੀਂ ਆਪਾਂ ਕਦੇ ਕੁਛ ਨੀ ਲੈ ਖਾਦਾ ਹਾਂਜੀ।
ਹਾਂ, ਅੱਛਾ ਜੀ, ਓਕੇ